ਅਕਾਲ ਜੀ।
ਹੋਰ ਠੀਕ ਹੋ ਹਾਂਜੀ ਵਧੀਆ-ਵਧੀਆ। ਤੁਸੀਂ ਦੱਸੋ
ਹਾਂਜੀ-ਹਾਂਜੀ ਬਸ ਵਧੀਆ ਯਾਰ ਬਸ ਯਾਰ ਸਭ-ਸਭ ਵਧੀਆ ਨੇ ਸਭ ਵਧੀਆ ਨੇ ਹੋਰ ਤੁਸੀਂ ਦੱਸੋ ਤੰਗ ਤੇ ਨੀ ਕੀਤਾ ਤੁਹਾਨੂੰ। ਅੱਛਾ-ਅੱਛਾ। ਯਾਰ ਮੈਂ ਐਵੇਂ ਬੈਠੀ ਦੀ ਸੀ ਮੈਂ ਕਿ ਚਲੋ ਅੱਜ ਨਾ ਥੋੜੇ ਕੱਪੜੇ ਸੈੱਟ ਕੀਤੇ ਜਾਣ। ਥੋੜੇ ਵੈਸਟਰਨ ਕੱਪੜੇ ਅਲੱਗ ਕੀ ਅਤੇ ਨੈਂ ਇੰਡੀਅਨ ਕੱਪੜੇ ਥੋੜ੍ਹੇ ਅਲੱਗ ਕੀਤੇ ਨੇ ਤੁਹਾਨੂੰ ਪਤਾ ਤਾਂ ਹੈ ਫਿਰ ਕਿੰਨਾ ਕਿਤੇੇ ਜਾਣਾ ਪੈ ਜਾਵੇ ਤਾਂ ਕਿੰਨਾ ਕਮਜ਼ੋਲ ਪੈ ਜਾਂਦਾ ਹੈ ਨਾਲੇ ਸਾਡੇ ਕਜ਼ਨ ਹਾਂ। ਕਜ਼ਨ ਦਾ ਵਿਆਹ ਸੀ। ਅਤੇ ਉਹਨੇ ਵੀ ਕੋਈ ਥੀਮ ਪਾਰਟੀ ਰੱਖੀ ਹੋਈ ਸੀ ਥੋੜ੍ਹੀ ਵੈਸਟਰਨ ਡਰੈਸ ਦੀ ਉਹ ਵੀ ਮੈਂ ਦੇਖਦੀ ਵੀ ਸੀ ਯਾਰ ਬਸ ਸਮਝ ਨਹੀਂ ਆਉਂਦਾ ਪ ਕਿਹੜਾ ਲਵਾਂ ਕਿਹੜਾ ਨਾ ਲਵਾਂ।
ਓਕੇਸ਼ਨ ਦੇ ਅਕੋਰਡਿੰਗ ਦੇਖ ਲਓ ਅੱਜ ਕੱਲ ਤੇ ਵੈਸਟਰਨ ਜਿਆਦਾ ਚੱਲਦਾ। ਪਰ ਜੋ ਇੰਡੀਅਨ ਵਿੱਚ ਖੂਬਸੂਰਤੀ ਲੱਗਦੀ। ਉਹ ਇੰਡੀਅਨ
ਹਾਂਜੀ-ਹਾਂਜੀ ਉਹ ਤਾਂ ਗੱਲ ਹੈਗੀ ਆ ਨਾਲੇ ਤਾਂ ਹੁਣ ਨੇ ਸੋਹਣੇ ਸੋਹਣੇ ਆ ਗੇ ਦੇ ਨੇ ਹਨਾ ਤੁਸੀਂ ਬਾਜ਼ਾਰ ਮੈਂ ਤਾਂ ਮੈਂ ਕੱਲ੍ਹ ਬਾਜ਼ਾਰ ਗਈ ਸੀ ਮੈਂ ਤੁਸੀਂ ਮੰਨੋ ਝੂਠ ਮੈਂ ਇੰਨੀ ਵਰਾਇਟੀ ਦੇਖੀ ਕੱਪੜੇ ਦੇ ਵਿੱਚ ਤੁਸੀਂ ਮੈਂ ਪਰੇਸ਼ਾਨ ਹੋ ਗਈ ਮੈਂ ਕਿਹਾਹਿ ਰਿਹਾ। ਮੈਂ ਇ ਲਵਾ ਕਰਤੇ ਕਰਤੇ ਤੁਹਾਨੂੰ ਪਤਾ ਤਾਂ ਹੈ ਇੱਕ ਚੀਜ਼ ਦੇ ਵਿੱਚ ਵੀ ਕਿੰਨੀ ਵਰਾਇਟੀ ਆ ਜਾਂਦੀ ਹੈ। ਤੇ ਦੂਸਰਾ ਨੰਬਰ ਫਿਰ ਸਾਨੂੰ ਹੁੰਦਾ ਏ। ਕਿ ਯਾਰ ਇਹ ਲਈਏ ਕਿਉਂਕਿ ਸਾਨੂੰ ਨਾ ਜਿਵੇਂ ਕੋਈ ਚੀਜ਼ ਇੱਕ ਵਾਰ ਪੰਦਰਾਂ ਸੁਟਦਾ ਨਾ ਸੈਲਰ ਜਿਹੜੇ ਹੁੰਦੇ ਨੇ ਫਿਰ ਸਾਨੂੰ ਹੁੰਦਾ ਆ ਇਹ ਠੀਕ ਜਦੋਂ ਦੋ ਤਿੰਨ ਹੋਰ ਕਲਰ ਜਾਂ ਡਿਜ਼ਾਇਨ ਕੱਢ ਦਿੰਦੇ ਨਾ ਫਿਰ ਸਾਡਾ ਦਿਮਾਗ ਇੰਨਾ ਪਜ਼ਲ ਹੋ ਜਾਂਦਾ ਨਾ ਬ
ਹੂੰ ਸਹੀ ਗੱਲ ਏ ਸਹੀ ਗੱਲ ਏ।
ਮੈਂ ਤਾਂ ਕੱਲ੍ਹ ਬਸਹਿ ਜਿਸ ਤ ਹੀ ਬਾਜ਼ਾਰ ਹੋ ਕੇ ਆਈ ਹਾਂ ਪਸੰਦ ਮੈਨੂੰ ਫੇਰ ਵੀ ਮਤਲਬ ਜਿਹੜੀ ਚੀਜ਼ ਪਸੰਦ ਆਉਂਦੀ ਸੀ ਫਿਰ ਉਹਦਾ ਰੇਟ ਬੜਾ ਜ਼ਿਆਦਾ ਪ ਹੁੰਦਾ ਸੀ ਮੈਂ ਕਿਹਾ ਯਾਰ ਇੱਕ ਵਾਰ ਚੀਜ਼ ਪਾਉਣੀ ਹੈ ਇੰਨੀ ਜ਼ਿਆਦਾ ਵੀ
ਹਾਂ ਉਹੀ ਗੱਲ ਨਾ ਮਤਲਬ ਕਿ ਅਸੀਂ ਫੋਟੋ ਖਿੱਚ ਲੈਂਦੇ ਹਾਂ ਇੱਕ ਵਾਰੀ ਸੋਸ਼ਲ ਮੀਡੀਆ ਤੇ ਪੈ ਗਈ ਤੇ ਦੁਬਾਰਾ ਅਡਰੈਸ ਨਹੀਂੀ ਪੈਂਦੀ ਹੈਗੀ। ਕੋਈ ਵੀ ਲੈ ਲੋ। ਹੂੰ ਤੁਸੀਂ ਕਿਹੜੀ ਪ੍ਰੈਫਰ ਕਰਦੇ ਹੋ ਜ਼ਿਆਦਾ ਇੰਡੀਅਨ ਜਾਂ ਵੈਸਟਰਨ
ਨਹੀਂ ਮੈਂ ਤਾਂ ਇੰਡੀਅਨ ਹੀ ਪ੍ਰੈਫਰ ਕਰਦੀ ਹਾਂ ਜ਼ਿਆਦਾਤਰ ਵੈਸਟਰਨ ਕਦੀ ਕਧਾਰ ਹੋ ਗਿਆ ਪਾ ਲਿਆ ਮਤਲਬ ਜਾਂ ਕੋਈ ਫੰਕਸ਼ਨ ਹੋ ਗਈ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਵਿਆਹਾਂ ਦੇ ਵਿੱਚ ਜਿਵੇਂ ਕੋਕਟੇਲ ਹੋ ਗਈਆਂ। ਕੋਈ ਮਤਲਬ ਆਪਣੀ ਕਿੱਟੀ ਪਾਰਟੀ ਹੋ ਏ ਅੱਜਕਲ ਤੁਹਾਨੂੰ ਪਤਾ ਤਾਂ ਹੈ ਕਿੱਟੀ ਪਾਰਟੀ ਦੇ ਵਿੱਚ ਵੀ ਕਿੰਨੀ ਕਿੰਨੀ ਤਰ੍ਹਾਂ ਦੀ ਡਰੈਸਿਸ
ਹਾਂਜੀ -ਹਾਂਜੀ ਸਹੀ ਗੱਲ ਹੈ ਹਰ ਓਕੇਸ਼ਨ ਦੇ ਅਕੋਡਿੰਗ ਅਲਗ ਹੈ ਨਾ ਹਰ ਓਕੇਸਨ ਦੇ ਅਲੋ
ਉਹੀ ਨਾ ਮੈਂ ਹੁਨੇ ਬੈਠੀ ਸੀ ਤੇ ਮੈਂ ਥੋੜੇ ਕੱਪੜੇ ਸੈੱਟ ਕਰਦੀ ਵੀ ਸੀ। ਤੇ ਥੋੜੇ ਕੱਢੇ, ਤੇ ਮੈਨੂੰ ਸਮਝ ਨ ਨਹੀਂ, ਆਂਦਾ ਵੈਸ ਮੈਂ ਚਲੋ ਤੁਹਾਡੇ ਕੋਲੋਂ ਥੋੜੀ ਬਹੁਤ ਗੱਲ ਕਰਾਂ ਤੁਹਾਨੂੰ ਪੁੱਛਾਂ ਤੁਹਾਨੂੰ ਮੈਂ ਫੋਟੋਜ਼ ਸ਼ੇਅਰ ਕਰਾਂ ਤੁਸੀਂ ਮੈਨੂੰ ਦੱਸਿਓ ਕਿਵੇਂ ਅਵੇਅਰ ਕਰਾਂ ਇਹਨੂੰ ਕਿਵੇਂ ਕਰਾਂ ਕਿਉਂਕਿ ਅੱਜ ਕੱਲ੍ਹ ਤੇ ਮੈਂ ਬੜੇ ਹੈਕਸ ਵੀ ਦੇਖ ਰਖਦੀਆਂ ਦੇਖੋ ਸਾਨੂੰ ਪਤਾ ਕੀ ਹੁੰਦਾ ਯ ਤਰ ਕੁੜੀਆਂ ਨੂੰ ਇੱਦਾਂ ਰਹਿੰਦਾ ਯਾਰ ਮੈਂ ਨਾ ਐਡਰੈਸ ਇੱਕ ਵਾਰ ਪਾਲੀ ਆ ਹੁਣ ਮੈਨੂੰ ਫੇਰ ਰਿਪੀਟ ਕਰਾਂਗੀ ਹਾਏ, ਸਾਰੇ ਰਿਸ਼ਤੇਦਾਰਹਿਣਗੇ ਤੂੰ ਫੇਰ ਇਹਂ ਕੱਪੜੇ ਪਾਲਿਆ
ਹੂੰ, ਹਾਂ ਰਿਸ਼ਤੇਦਾਰਾਂ ਨੂੰ ਦਿੱਕਤ ਆ ਹਾਂ ਨਹੀਂ ਬਈਆ, ਆਪਣੀ ਜਿਵੇਂ ਪੋਕਿਟ ਅਲਾਓ ਕਰਿ ਉਵੇਂ
ਉਵੇਂ ਹੀ ਕਰੋ, ਸਹੀ ਗੱਲ ਆ
ਨਹੀਂ ਹੈ, ਕਿ ਲੋਕ ਦੇਖ ਦਿਖਾਵਾ ਨਹੀਂ ਕਰਨਾ ਚ ਨਾ ਲੋਕ ਦਿਖਾਵਾ ਨਹੀਂ ਕਰਨਾ ਚਾਹੀਦਾ, ਸਾਨੂੰ ਆਪਣੇ ਹਿਸਾਬ ਨਾਲ ਚਲੀਏ ਸਾਨੂੰ ਐਸੀਂ ਅਗਰ ਇੱਕ ਡਰੈਸ ਅੱਛੇ ਤਰੀਕੇ ਨਾਲ ਦੂਸਰੀ ਵਾਰੀ ਵੀ ਕੈਰੀ ਕਰ ਸਕਦੇ ਹਾਂ ਤੇ ਕੋਈ ਦਿੱਕਤ ਹੋ ਨਾ ਉਹਦੇ ਵਿੱਚ
ਹਾਂਜੀ ਹਾਂਜੀ, ਉਹ ਤਾਂ ਗੱਲ ਸਹੀ ਹੈ ਤੁਹਾਡੀ ਦਿੱਕਤ ਹੋਣੀ ਵੀ ਨੀ ਚਾਹੀਦੀ ਨਾ ਯਾਰ ਸਾਨੂੰ
ਹਾਂ, ਕੱਪੜੇ ਰੱਖ ਕੇ ਫਿਰ ਕੀ ਕਰਨੇ ਫਿਰ ਹਨੇ ਸੂਟ ਰੱਖ ਰਖੇ ਜਾਂਦੇ ਵੀ ਦੁਬਾਰਾ ਪੈਂਨਦੇ ਨੀ ਹੈ ਇੱਕ ਤਾਂ ਵੈਸੇ ਵੀ ਹੈਵੀ ਸੂਟ ਲੈ ਲੋ ਦੁਬਾਰਾ ਇੰਨੀ ਛੇਤੀ ਜਾਤੀਨ ਕੋਈ ਮੈਰਿਜ ਨੀ ਆਏਗੀ ਕੁਛ ਨੀ ਹੈਏਗੀ ਪੈਂਦੇ ਹੀ ਨੀ ਹੈ
ਬਿਲਕੁਲ ਬਿਲਕੁਲ ਹਮ ਇਹੀ ਤਾਂ ਰਹਿੰਦਾ ਹੈ ਇੰਨੇ ਨਾਲੇ ਤਿੰਨ ਹੈਵੀ ਹੈਵੀ ਲ ਸਾਡੇ ਨਾ ਹਜੇ ਪਿੱਛੇ ਮੇਰੀ ਕਜ਼ਨ ਦਾ ਵਿਆਹ ਹੋਇਆ ਦੀਦੀ ਦਾ ਵਿਆਹ ਹੋਇਆ ਤੇ ਅਸੀਂ ਨਾ ਬਸ ਵਿਆਹ ਵਿੱਚ ਕੱਪੜੇ ਲੈ ਲਏ ਇੰਨੇ ਹੈਵੀ ਹੈਵੀ ਮੈਂ ਗਾਊਨਸ ਲੈ ਲਏ ਲਹਿੰਗੇ ਲੈ ਲਏ ਮੈਂ ਆਪਣੇ ਲੈ ਲੇ ਮੇਰੇ ਕੋਲ ਹੋ ਗਈ ਕਿ ਮੈਂ ਆਪਣੇ ਖਰੀਦ ਲੈ ਮੈਨੂੰ ਰੈਂਟ ਤੇ ਲੈ ਲੈਣੇ ਚਾਹੀਦੇ ਸੀ, ਉਹ ਲੈ ਕੇ ਰੱਖ ਲਏ ਨੇ ਹੁਣ ਮੰਮੀ ਵੀ ਘਰੇ ਬੋਲਦੀ ਏ ਕਹਿੰਦੇ ਤੁਸੀਂ ਇੰਨੇ ਮਹਿੰਗੇ ਮਹਿੰਗੇ ਕੱਪੜੇ ਰੱਖ ਲੈ ਲੈਂਦੇ ਹੋ ਕੀ ਗੱਲ ਬੈਡ ਨੂੰ ਵੀ ਰੱਖਣ ਲਈ ਮੈਂ ਕਿਹਾ ਮੰਮਾ ਉਹਨੂੰ ਦੇਖੋ ਉਹ ਵੀ ਨਾ ਉਹ ਵੀ ਕੱਪੜੇ ਨਾ ਉਦੋਂ ਹੀ ਪੈਂਦੇ ਨੇ ਜਦੋਂ ਕਿਸੇ ਆਪਣੇ ਦਾ ਰਿਸ਼ਤੇ
ਬਸ ਉਹੀ ਨਾ, ਹਾਂ ਬਿਲਕੁਲ ਉਹਦੇ ਵਿੱਚ ਆਨੇ ਵੀ ਤੋਂ ਨਾ ਪਾ ਕੇ ਜਾ ਸਕਦੇ ਆ ਮੇਰੇ ਕੋਲ ਖੁਦ ਲਹਿੰਗਾ ਵੀ ਪਿਆ ਗਾਊਨ ਵੀ ਪਿਆ ਉਹ ਇੱਕ ਇੱਕ ਵਾਰੀ ਪਿਆ ਬਸ ਲਹਿੰਗਾ ਤੇ ਫਿਰ ਵੀ ਮੈਂ ਦੋ ਤਿੰਨ ਵਾਰੀ ਪਾਇਆ ਪਰ ਜਿਹੜਾ ਗਾਉਨ ਨੇ ਉਹ ਤੇ ਬਿਲਕੁਲ ਇੱਕ ਸਹੀ ਪਿਆ ਆਂ।
ਉਹ ਨਾ ਤੁਹਾਨੂੰ ਪਤਾ ਗ ਨਹੀਂ ਤੁਸੀਂ ਦੇ ਕਿਉਂ ਦੇਨਾ ਤੁਸੀਂ ਕਿਸੇ ਨੂੰ ਮਤਲਬ ਕਿਸੇ ਬੁਟੀਕ ਤੇ ਜਾ ਕੇ ਓਂਦਾ ਪਤਾ ਕਰੋ। ਕੁਛ ਉਹਦੀ ਡਰੈਸ ਬਨ ਜਾਂਦੀ ਹੈ ਯਾ ਕੁਛ ਹੋ ਜਾਂਦਾ ਤੁਹਾਡਾ ਕੰਮ ਆ ਜੇਗਾ, ਅੱਜ ਕੱਲ੍ਹ ਤਾਂ ਵੈਸੇ ਵੀ ਕਿੰਨਾ ਦੇਖਿਆ ਮਤਲਬ ਫੋਨ ਦੇ ਵਿੱਚ ਵੀ ਮੈਂ ਦੇਖਦੀ ਹੁੰਦੀ ਆਂ। ਉਹ ਵਨ ਸਵਨੀ ਚੀਜ਼ਾਂ ਬਣਾ ਲੈਂ ਦੇ ਨੇ, ਜਿਵੇਂ ਪੁਰਾਣੀ ਸਾੜੀ ਨੀ ਹੁੰਦੀ।
ਹੂੰ-ਹੂੰ, ਸਾ ਸਾੜੀ ਦੇ ਤੇ ਸੂਟ ਮੈਂ ਆਪਨੇ ਵਿਆਹ ਤੇ ਮੈਰਿਜ ਵੀ ਕਰਵਾਏ ਸਨ। ਸੂਟ ਹੀ ਸਵਾਏ ਸਨ ਕਿਉਂਕਿ ਸਾੜੀ ਜ਼ਿਆਦਾ ਕੈਰੀ ਨ ਕਰਦੇ ਸੀ, ਹਾਂ ਪਰ ਗਾਊਨ ਤੇ ਬਣਿਆ ਹੁੰਦਾ ਨਾ ਜ਼ਿਆਦਾ ਤੋਂ ਜ਼ਿਆਦਾ ਛੋਟ ਮਿੰਨੀ ਡਰੈਸ ਹੀ ਬਣ ਸਕਦੀ ਉਹਦੀ ਹੋਰ
ਹਾਂ ਨਾਲੇ ਨਾ ਗਾਊਨ ਹਾਂਜੀ ਨਾਲੇ ਗਾਊਨ ਲੈਨ ਦੇ ਚੱਕਰ ਪਤਾ ਕੀ ਪੈਂਦਾ ਦੇਖੋ ਹੁਨ ਗਾਊਨ ਦਾ ਹਰ ਵਾਰੀ ਨਾ ਅਲੱਗ-ਅਲੱਗ ਤਰੀਕੇ ਦਾ ਡਿਜ਼ਾਇਨ ਆਂਦਾ ਜੇ। ਔਰ ਹਰ ਇੱਕ ਤਰ੍ਹਾਂ ਦਾ ਵੱਖਰਾ ਆਂਦਾ ਐ। ਕਿਉਂਕਿ ਅਸੀਂ ਕਹਿੰਦੇ ਯਾਰ ਇਹ ਤਾਂ ਬੜਾ ਪੁਰਾਨਾ ਫੈਸ਼ਨ ਹੋ ਗਿਆ, ਇਹਨੂੰ ਕਿਉਂ ਪਾਨਾ ਐ? ਫਿਰ ਉਹ ਕਰ ਲਓ, ਬਸ ਇਹਦੇ ਵਿੱਚ ਸਮਝ ਹੀ ਨਹੀਂ ਆਂਦੀ ਸਾਨੂੰ ਕਿ
ਹਾਂ, ਬਿਲਕੁਲ ਉਹ ਮੈਂ ਕਹਿ ਰਹੀ ਆ ਮੇਰੇ ਅ ਕਜ਼ਨ ਬ੍ਰਦਰ ਦੀ ਮੈਰੀਜ਼ ਸੀ ਮੈਂ ਉਦੋਂ ਦਾ ਲਿਤਾ ਹੋਇਆ। ਤਿੰਨ ਸਾਲ ਹੋ ਗਏ ਐਵੇਂ ਦਾ ਐਵੇਂ ਪਿਆ।
ਓਕੇ।
ਹਾਂ ਤੇ ਉਹ ਫਿਰ ਹੁਨ ਪਾਨ ਦਾ ਮਨ ਹੀ ਨਹੀਂ ਕਰਦਾ।
ਹਾਂਜੀ, ਬਿਲਕੁਲ-ਬਿਲਕੁਲ, ਮੈਂ ਤੇ ਸਗੋਂ ਏਹੀ ਸੋਚਦੀ ਪਈ ਸੀ ਨਾ ਮੈਂ ਕੇ ਹੁਨ ਮਤਲਬ ਵਿਆਹ ਤੇ ਵੀ ਜਾਨਾ ਐ, ਕੱਪੜੇ ਵੀ ਨਹੀਂ ਮੈਂ ਵੈਸਟਰਨ ਡ੍ਰੇਸ ਲਿਤੀ, ਕਿਉਂਕਿ ਕਿਸੇ ਵੇਲੇ ਨਾ ਹੁਣ ਐਟ ਏ ਟਾਈਮ ਤੇ ਮੈਨੂੰ ਉਹਦਾ ਮੈਸੇਜ ਆਇਆ, ਮੈਂ ਕਿਹਾ ਹੁਨ ਮੈਂ ਕੀ ਕਰਾਂ ਕੱਲ ਮੈਂ ਚੱਲ ਬਾਜ਼ਾਰ ਗਈ ਦੀ ਸੀ। ਤੇ ਕੱਲ੍ਹ ਮੈਂ ਚੱਲ ਲੈ ਵੀ ਆਂਦੀ, ਹੁਣ ਮੈਂ ਘਰੇ ਆਂ ਹੁਣ ਮੈਂ ਜਾ ਵੀ ਨਹੀਂ ਸਕਦੀ ਨਾਲੇ ਬਾਹਰ ਬਾਰਿਸ਼ ਵੀ ਹੋ ਰੀ ਏ। ਤੇ ਫੇਰ ਹੁਨ ਉਹੀ ਮੈਂ ਤੋਂ ਦੋ ਤਨ ਕੱਪ ਕੱਪੜੇ ਕੱਢੇ ਆ ਮੈਂ ਕਿਹਾ ਚੱਲ ਇਹਨੂੰ ਕੁਛ ਦੇਖਦੀ ਆਂ ਕਰਕੇ ਕੁਛ ਸਟਿੱਚ ਕਰਕੇ ਕੇ ਆਂ ਕੁੱਛ, ਅੱਜ ਕੱਲ੍ਹ ਹੈਕਸ ਵੀ ਆਏ ਦੇ ਹੁੰਦੇ । ਸ਼ੋਰਟ ਕਰ ਲੈਂਨੀ ਆਂ ਡ੍ਰੇਸ। ਨੂੰ ਮੈਂ ਕਿਹਾ ਕੁੱਛ ਓਦਾਂ ਕਰ ਕੇ ਦੇਖ ਲੈਂਦੀ ਹਾਂ।
ਹਾਂ ।ਨਿਊ ਬਣ ਜਾਏਗਾ ਹਾਂ, ਨਿਊ ਬਣ ਜਾਏਗਾ ਨਾ
ਹਾਂਜੀ
ਹੁਣ ਕਿੰਨੇ ਕੁ ਲੈ ਲੈ ਕੇ ਰੱਖੇ ਬੰਦਾ, ਮੈਂ ਕਿਹਾ ਕਿੰਨੇ ਕੁ ਬੰਦਾ ਲੈ ਲੈ
ਸਹੀ ਗੱਲ ਹੈ ਯਾਰ, ਵੀ ਗੱਲ ਸਹੀ ਹੈ ਇਹਨੇ ਲੈ ਲੈ ਕੇ ਵੀ ਫੇਰ ਬਾਅਦ ਚੋਂ ਘਰਦਿਆਂ ਕੋਈ ਗੱਲਾਂ ਵੱਖਰੀਆਂ ਖਾਓ ਹਨਾ। ਬਈ ਤੇ ਕਿਸੇ ਵੇਲੇ ਬੰਦਾ ਨਹੀਂ ਅਫੋਰਡ ਕਰ ਸਕਦਾ, ਉਹਨੂੰ ਫਿਰ ਜੇ ਜਿਹੜਾ ਹੁੰਦਾ ਨਾ ਉਹਨੂੰ ਉਹਦੇ ਵਿੱਚ ਮੈਨੇਜ ਕਰਨਾ ਪੈਂਦਾ ਜੇ ਫਿਰ, ਤੁਸੀਂ ਓਦਾਂ ਕਰ ਲਓ ਕਿ ਹਾਂ ਬਈ ਤੁਹਾਡੀ ਕੋਈ, ਮਤਲਬ ਹੈਗੇ ਨੇ ਹਨਾ ਤੁਸੀਂ ਉਹਨਾਂ ਕੋਲੋਂ ਮੰਗ ਲੋਓ ਉਹਨਾਂ ਕੋਲ ਵੀ ਮੰਗਣ ਦਾ ਤਾਂ ਫਾਇਦਾ ਹੈ। ਜੇ ਸਾਡਾ ਸਾਈਜ਼ ਸੇਮ ਹੋਏ ਮੈਂ ਤੇ ਇੱਕ ਵਾਰੀ ਏਦਾਂ ਹੀ ਕੀ ਕੀਤਾ ਹਾਂਜੀ ਹਾਂਜੀ ਮੈਂ ਤੇ ਇੱਕ ਵਾਰੀ ਏਦਾਂ ਹੀ ਕੀਤਾ ਬਿਲਕੁਲ ਹੈ ਨਹੀਂ ਸੀ, ਮਤਲਬ ਕੋਈ ਫੰਕਸ਼ਨ ਤੇ ਜਾਣਾ ਸੀ, ਤੇ ਨਾ ਉਹਨਾਂ ਨੇ ਕਿਹਾ ਸੀ, ਸਾੜੀ ਪਾ ਕੇ ਆਉਣੀ ਹੈ ਮੈਂ ਕਿਹਾ ਲੋ, ਸਾੜੀ ਦਾ ਤੇ ਹੁਣ ਮੈਂ ਲਿੱਤੀ ਨੀ ਹੈਗੀ ਤੇ ਫੇਰ ਮੈਂ ਫਟਾਫਟ ਆਪਣਾ ਗਾਊਨ ਕੱਢਿਆ ਸ ਸੀਵ ਲੈਸ ਸੀ। ਨਾਲ ਮੈਂ ਕੱਢੀ ਮੰਮਾ ਦੀ ਚੁੰਨੀ ਉਹਨੂੰ ਮੈਂ ਬੰਨ ਲਿਆ ਫੇਿਰ ਗਾਊਨ ਪਾ ਕੇ ਉਹਨੂੰ ਫੇਰ ਮੈਂ ਨਾ, ਅ ਅੱਜ ਕੱਲ੍ਹ ਤੁਸੀਂ ਦੇਖਿਆ ਹੋ ਨਾ ਜਿਵੇਂ ਨਾ ਅ ਗਾਊਨ ਮਤਲਬ ਪਾ ਕੇ ਲੌਂਗ ਹਾਫ ਸਲੀਵ ਚੀਜ਼ ਨੂੰ ਉਹਨੂੰ ਚੁੰਨੀ ਨੂੰ ਨਾ ਜਿਹੜੀ ਸਾਡੀ ਹਾਫਸਲੀ ਬਾਹਵਾਂ ਹੁੰਦੀਆਂ ਨੇ ਨਾ ਉਹਨੂੰ ਅੰਦਰੋਂ ਦੀ ਕੱਢ ਲਿਆ ਮੈਂ ਅੰਦਰੋਂ ਦੀ ਕੱਢ ਕੇ ਉਹਨੂੰ ਮੈਂ ਪਿੱਛੋਂ ਪੂਰਾ ਖੋਲ ਲਿਆ ਜਿਵੇਂ ਸਾਡੀ ਜੈਕਟ ਨਹੀਂ ਬਣ ਜਾਂਦੀ ਬਾਵਾਂ ਦੀ ਉਵੇਂ ਕਰਕੇ ਮੇਰੀ ਉਹ ਹੋ ਗਈ ਹਾਂ ਉਹ ਮੇਰੀ ਮਤਲਬ ਥੋੜੀ, ਥੋੜ੍ਹੀ ਟਾਫ਼ ਵਾਲੀ ਬਾਹਵਾਂ ਬਣਾ ਲਈਆਂ ਤੇ ਉਹਨੂੰ ਮੈਂ ਰਾਊਂਡ ਕਰਕੇ ਇੱਕ ਸਾਈਡ ਪੱਲੂ ਦਾ ਦੇ ਦਿੱਤਾ ਸਾੜੀ ਦਾ ਉਹ ਜਿਵੇਂ ਥੋੜ੍ਹੀ ਇੰਡੀਅਨ ਵੈਸਟ ਉਹ ਨੀ ਆ ਜਾਂਦੀ ਸਾੜੀ ਜ ਲੁੱਕ ਵਾਲੀ ਹਨਾ ਨਾ ਉਹੋ ਜਿਹੀ ਮੇਰੀ ਬਣ ਗਈ ਉਹ ਮੈਨੂੰ ਤੇ ਸਾਰੇ ਕਹਿਣ ਤੂੰ ਕਿ ਉਥੋਂ ਲਿੱਤੀ ਹੈ।ਮੈਂ ਐ ਤੁਹੂੰ ਮੈਂ ਵਿਹਲੇ ਟਾਈਮ ਦੱਸਾਂਗੀ ਮੈਂ ਕਿ ਸਲਿਪ ਹੀ, ਹੀ, ਹੋਓਣ ਮਤ ਤੁਹਾਨੂੰ ਦੱਸ ਸਕਦੀ ਮੈਂ ਕਿੱਥੇ ਲਿੱਤੀ ਹੈ।
ਪਾਂ ਹੁਣ ਤੇ ਇੰਜੋਏ ਕਰਣ ਕੀ ਹਾਲ ਹੈ
ਬਿਲਕੁਲ, ਬਿਲਕੁਲ-ਬਿਲਕੁਲ ਮਤਲਬ ਤੁਸੀਂ ਵੀ ਮੈਨੂੰ ਲੱਗਦਾ ਜ਼ਿਆਦਾਤਰ ਇੰਡੀਅਨ ਈ ਕਰਦੇ ਔ ਹੁਣ। ਕਿੱਧਰੇ-ਕਿੱਧਰੇ ਜਾਣਾ ਹੋਏ ਤਾਂ ਫਿਰ ਵੈਸਟਰਨ ਕਰ ਲੈਂਦੇ ਔ।
ਬੱਚੇ ਕਰਵਾ ਦਿੰਦੇ ਨੇ। ਬੱਚੇ ਕਹਿੰਦੇ ਨੇ ਨਈ ਮੰਮਾ, ਕੁਛ ਅੱਛਾ ਵੀ ਪਾਨੈ।
ਸਈ ਗੱਲ ਦੇਖੋ ਨਾ ਹਰ ਇੱਕ ਹਾਂਜੀ, ਹਰ ਇੱਕ ਨਾ ਏਦਾਂ ਕੀ ਕਹਿੰਦੇ ਨੇ ਟਾਈਮ ਨਾਲ ਨਾ ਬੰਦੇ ਨੂੰ ਚੇਂਜ ਹੋਣਾ ਰਹਿੰਦ ਦਾ ਪਰ ਬਹੁਤ ਜ਼ਰੂਰੀ ਰਹਿੰਦ ਜੜਾ ਸਾਡਾ ਟਾਈਮ ਹੋਣਾ ਮਤਲਬ ਤਰੀ ਸਮੇਂ ਦੇ ਨਾਲ ਚੱਲਣਾ ਚਾਹੀਦੈ ਯਾਰ। ਹੁਣ ਇਹ ਥੋੜ੍ਹੀ ਕਿ ਬਈ ਸਾਡੀ ਮੰਮੀਆਂ ਥੋੜਾ ਮਤਲਬ ਪੁਰਾਣੇ ਟਾਈਮ ਦੀਆਂ ਨੇ ਤੇ ਉਹਨਾਂ ਨੂੰ ਓਦਾਂ ਈ ਰੱਖਣੈ। ਨਈ ਮੈਂ ਤਾਂ ਖੁਦ ਆਪਣੀ ਮੰਮੀ ਨੂੰ ਕਦੀ ਮੈਂ ਮੰਮਾ ਨੂੰ ਮਤਲਬ ਜਿਵੇਂ ਹੁਣ ਕਰਦੀਆਂ ਨੇ ਨਾ ਕਿ ਨਈ ਅਸੀਂ ਨੀ ਪਾਣੇ ਫਲੇਅਰ ਨਈ ਪਾਣੇ ਏਦਾਂ ਨੀ ਪਾਣੇ, ਕਿਉਂ ਨੀ ਪਾਣੇ ਬਈ ਪਾਓ, ਮੈਂ ਤਾਂ ਖੁਦ ਆਪਣੀ ਮੰਮਾ ਨੂੰ ਹਰ ਏਕ ਇੱਕ ਤਰ੍ਹਾਂ ਦਾ ਡਰੈਸ ਬਣਾ ਕੇ ਕੁਛ ਦੇ ਕੇ ਮੈਂ ਤੇ ਪਵਾਉਣੀ ਆਂ।
ਨਈ ਸਈ ਏ ਪੁਆਣੇ ਵੀ ਚਾਈਦੇ ਨੇ। ਮੇਰੇ ਬੱਚੇ ਤੇ ਖੁੰਦ ਕਹਿੰਦੇ ਪਰ ਮੈਨੂੰ ਐਵੇਂ ਲੱਗਦਾ ਐ ਕਿ ਜੇੜੀ ਖੂਬਸੂਰਤ ਤੇ ਹੁੰਦੀਆਂ ਨੇ ਜ਼ਿਆਦਾ ਢੱਕੀ ਅੱਛੀ ਲੱਗਦੀ ਏ ਨਾ।
ਹਾਂ ਉਹ ਤਾਂ ਗੱਲ ਹੈਗੀ ਏ ਯਾਰ ਦੇਖੋ। ਹਾਂਜੀ ਜਿੰਨੀ ਕਵਰ ਹੋਏਗੀ ਸਾਨੂੰ ਹਾਂਜੀ, ਹਾਂਜੀ-ਹਾਂਜੀ ਬਿਲਕੁਲ
ਅਸੀਂ ਖੁਦ ਵੀ ਸੇਫ ਰਈਏ
ਹਾਂਜੀ ਸਾਨੂੰ ਕਹਿ ਨਾ ਪਾਏ ਬਿਲਕੁਲ-ਬਿਲਕੁਲ। ਹੁਣ ਤੁਹਾਨੂੰ ਪਤਾ ਈ ਹੋਏਗਾ ਕਿ ਵੈਸਟਰਨ ਡਰੈਸ ਦੇ ਵਿੱਚ ਵੀ ਕਿੰਨੇ ਸੌ ਤਰ੍ਹਾਂ ਦੀ ਡ੍ਰੈਸਿਸ ਆ ਗਈਆਂ ਨੇ ਔਰ ਇੰਨੀ ਪਿਆਰੀਆਂ ਤੇ ਇਨੀ ਕੋਸਟਲੀਆਂ ਬੜਾ ਕੋਸਟਲੀ ਰੇਟ ਨਈ ਇੰਨਾਂ ਦਾਨ, ਚਲੋ ਇੰਡੀਅਨ ਦਾ ਤਾਂ ਫੇਰ ਥੋੜਾ ਠੀਕ ਹੋ ਜਾਂਦੈ ਵੈਸਟਰਨ ਡਿਜ਼ਾਇਨਾਂ ਕੋਸਟਲੀ ਚਲੇ ਜਾਂਦੈ ਨਾ ਕਿਉਂਕਿ ਤੁਆਨੂੰ ਪਤਾ ਉਹਦੇ ਵਿੱਚ ਵਰਾਇਟੀ ਵੀ ਕਿੰਨੀ ਆ। ਤੇ ਤਰ੍ਹਾਂ-ਤਰ੍ਹਾਂ ਦੀ ਵੀ ਡਰੈਸਿਸ ਕਿੰਨੀਆਂ ਔਰ ਕਿੰਨੇ-ਕਿੰਨੇ ਤਰ੍ਹਾਂ ਦਾ ਡਿਜ਼ਾਇਨ ਏ ਯਾਰ ਤੁਸੀਂ ਭਾਵੇਂ ਉਹਨੂੰ ਔਨਲਾਈਨ ਦੇਖ ਕਲੋਂ ਪਾਵ ਤੁਸ ਔਫ ਔਫਲਾਈਨ ਦੇਖ ਲੋ ਐਂਦੇ ਔਨਲਾਈਨ ਦੇਖ ਲੋ। ਤੁਆਡਾ ਮਾਇੰਡ ਐਸਰ੍ਹਾਂ ਹੋ ਜਾਏਗਾ ਯਾਰ ਮੈਨੂੰ ਕੋਈ ਕੋਈ ਬੰਦਾ ਆ ਕੇ ਮੈਨੂੰ ਦੱਸ ਦੇ ਬਸ ਇਹ ਵਧੀਆ ਮੈਂ ਇਹੀ ਮੰਗਵਾ ਲਾਂ ਇੰਨਾ ਦਿਮਾਗ ਪਜ਼ਲ ਹੋ ਜਾਂਦਾ ਹੈ ਮੈਂ ਤੇ ਕਿੰਨਾ ਅਜੇ ਔਨਲਾਈਨ ਵੀ ਸਰਚ ਕੀਤਾ ਮੈਨੂੰ ਕੁੱਝ ਸਮਝ ਹੀ ਨਹੀਂੀ ਆ ਰਿਹਾ ਹਾਰ ਕੇ ਮੈਂ ਕੱਪੜੇ ਕੱਢੇ ਆਪਣੇ ਬਾਹਰ ਮੈਂ ਕਿਹਾ ਚਲੋ ਤੁਹਾਨੂੰ ਭੇਜਦੀ ਹਾਂ ਤੁਹਾਨੂੰ ਪੁੱਛਦੀ ਹਾਂ ਇਹਦੇ ਨਾਲ ਕਿੱਦਾਂ ਸਹੀ ਰਹੇਗਾ ਕੀ ਸਹੀ ਰਹੇਗਾ
ਹਾਂਜੀੀ ਨਹੀਂ ਨਹੀਂ ਤੇਜਵਾ ਦੇ ਨਾ ਮੈਂ ਦੇਖ ਲਾਂਗੀ ਕਿਹੜਾ ਅੱਛਾ ਲੱਗੇਗਾ ਮੈੂੰ ਤੁਾਨੂੰ ਸੁਜੈਸਟ ਕਰਦਾਂਗੀ ਹਨਾ ਓਕੇ ਦੇ ਅਕੋਰਡਿੰਗ ਹਾਂ ਫੇਿਰ ਇੱਕਦੀ ਨਵੀਂ ਮੰਗ ਲੈਣਾ ਓਨਲਾਈਨ ਆਈ ਜਾਂਦੇ ਆ ਅਗਰ ਤੁਸੀਂ
ਦੇਖੋ ਨਾ ਹੁਣ ਮੈਨੂੰ ਹ ਹਾਂ ਹੁਣ ਤਾਂ ਮੈਨੂੰ ਫਸੀ ਦੀ ਪਈਦੀ ਹੈ ਹੁਣ ਤੇ ਮੈਨੂੰ ਕੱਲ੍ਹ ਅੱਜ ਚਾਹੀਦਾ ਨਾ ਹੁਣ ਮੈਂ ਔਨਲਾਈਨ ਵੀ ਨਹੀਂੀ ਮੰਗਵਾ ਸਕਦੀ ਹੋਰ ਕੀ ਹਾਂ ਥੋੜੀ ਅਗਰ ਬਾਰਿਸ਼ ਘੱਟਦੀ ਹੈ ਤੇ ਫੇਿਰ ਮੈਂ ਹਾਂਜੀ ਦੇਖ ਕੇ ਆਉਦੀ ਹ ਫੇਰ ਨਹੀਂ ਪਤਾ ਲੱਗੇਗਾ ਤੇ ਫੇਰ ਮੈਂ ਕੁਛ ਇੰਡੀਅਨ ਡਰੈਸ ਨਹੀਂ ਦੇਖ ਲਾਂ ਕਿਉਂਕਿ ਇੰਡੀਅਨ ਡਰੈਸ ਦੇ ਵਿੱਚ ਵੀ ਥੋੜੇ ਕ ਆਉਂਦੇ ਨੇ ਨਾ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੈਸਟਰਨ ਅੱਜ ਕੱਲ ਵੈਸਟਰਨ ਆਉਂਦੀ ਹੈ ਇੰਡੀਅਨ ਦੇ ਵਿੱਚ ਉਹ ਇੰਡੋ ਵੈਸਟਰਨ ਕਿਹਨੂੰ ਉਹਨੂੰ ਕਹਿੰਦੇ ਸ਼ਾਇਦ ਔਰ ਇੰਡੀਅਨ ਵੀ ਲਗਦੀ ਤੇ ਵੈਸਟਰਨ ਵੀ ਲਗਦੀ ਇੰਦੋਵੇਸਟਨ
ਹਾਂਜੀ ਹਾਂਜੀ ਕੋਈ ਨੀ ਮੈਂ ਜਾਵਾਂਗੀ ਪਹਿਲੇ ਮੈਂ ਤੁਹਾਨੂੰ ਫੋਟੋਆਂ ਭੇਜ ਤਆਂ ਤੁਸੀਂ ਮੈਨੂੰ ਦੇਖ ਕੇ ਦੱਸੋ ਫੇਰ ਕਿਹੜੀ ਠੀਕ ਏ ਜੀ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ